ਸਤਿ ਸ੍ਰੀ ਅਕਾਲ,
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵਧੀਆ।
ਹੋਰ ਠੀਕ ਠਾਕ, ਵਧੀਆ-ਵਧੀਆ-ਵਧੀਆ-ਵਧੀਆ, ਤੁਸੀ ਸੁਣਾਓ।
ਵਧੀਆ ਵਧੀਆ ਵੀਰੇ ਮੈ ਤੇਰੇ ਨਾਲ ਆਪਣੀ ਗੱਲ ਸੇਅਰ ਕਰਨਾ ਚਾਹੁੰਦਾ ਸੀ। ਗਰਮੈਂਟ ਜੋਬ ਤੇ ਪ੍ਰਾਈਵੇਟ ਜੋਬ ਦੇ ਬਾਰੇ,
ਹਾਂਜੀ ਕਰੋ ਜੀ।
ਵੀ ਤਾਂ ਤੁਹਾਨੂੰ ਕਿਹੜੀ ਵਆੱਗ ਗਰਮੈਂਟ ਜੋਬ ਜਾਂ ਪ੍ਰਾਈਵੇਟ ਜੋਬ
ਦੋਨੋ ਵਧੀਆ ਹੋਵੇ ਦੋਨੋ ਦੇ ਬੈਫਿਟ ਅਲੱਗ ਅਲੱਗ ਨੇ ਵੈਸੇ ਜ ਗੌਰਮੈਂਟ ਜੋਬ ਜ਼ਿਆਦਾ ਵਧੀਆ ਕਿ ਉਥੇ ਫੀਸ ਪੈਸੇ ਵੀ ਜ਼ਿਆਦਾ ਹੋਵੇ ਛੁੱਟੀਆਂ ਵੀ ਲੈ ਹੋ ਸਕਦੀਆਂ ਨੇ ਛੁੱਟੀਆਂ ਦੋਨਾਂ 'ਚ ਹੁੰਦੀਆਂ ਨੇ ਪ੍ਰਾਈਵੇਟ ਸੈਕਟਰ 'ਚ ਇਹ ਗੱਲ ਹੈ ਸਰਕਾਰੀ ਸੈਕਟਰ 'ਚ ਵੀ ਪ੍ਰਾਈਵੇਟ ਪ੍ਰਾਈਵੇਟ ' ਕੰਮ ਕਰਨ ਕਰਨਾ ਕਰਨਾ ਸਰਕਾਰੀ 'ਚ ਇਹ ਗੱਲ ਹੈ ਵੀ ਤੁਸੀਂ ਪਿੱਛੋਂ ਕੰਮ ਆਏਗਾ ਤੇ ਦਾਦੀ ਕਰੋਗੇ ਅੱਗੇ ਪਿੱਛੋਂ ਕੰਮ ਹੀ ਨਾਲਿਆ ਸਰਕਾਰ ਦੇ ਵੱਲੋਂ ਰੂ ਰੱਖੀ ਕੰਮ ਕਰਨਾ ਹਨਾ ਜੀ
ਹਾਂਜੀ ਹਾਂਜੀ
ਵੈਸੇ ਮੇਰੇ ਹਿਸਾਬ ਨਾਲ ਪ੍ਰਾਈਵੇਟ ਜੋਬ ਚ ਫੀਸ ਉਹ ਪੈਸੇ ਵੀ ਸਾਡੇ ਘੱ ਘੱਟ ਹੁੰਦੇ ਨੇ
ਹਾਂਜੀ ਇਹ ਪ੍ਰਾਈਵੇਟ ਜੋਬ ਦੇ ਨਾਲਨੀ ਪ੍ਰਾਈਵੇਟ ਜੋਬ ਦੀ ਇੰਨੀ ਸੈਲਰੀ ਵੀ ਨੀ ਹੁੰਂਦੀ ਪ੍ਰੈਸ਼ਰ ਬਹੁ ਗਾ ਜਿਵੇਂ ਤੁਹਾਨੂੰ ਕੋਈ ਕੋਲ ਕਰਨੀ ਹੈ ਸਾਨੂੰ ਮੇਰੀ ਜਿਹੜੀ ਕੋਲ ਆ ਰਹੀ ਹੈ ਬ ਸ਼ਾਇਦ ਤੁਸੀਂ ਉੱਥੇ ਗਏ ਹੋ ਕੀ ਨਾਮ ਹੈ। ਕਿਸੀ ਟ੍ਰਿਪ ਤੇ ਗਏ ੳ ਆਪਣੇ ਛੁੱਟੀ ਲੈ ਕੇ ਗਏ ਉਹ ਤਾਂ ਹੀ ਫੋਨ ਆਉਂਦੇ ਰੈਣਗੇ।
ਹਾਂਜੀ ਹਾਂਜੀ ਸਹੀ ਗੱਲ ਹੈ।
ਜੇ ਤੁਸੀਂ ਹੁਣ ਇੱਕ ਵਾਰੀ ਸਰਕਾਰੀ ਛੁੱਟੀ ਲੈ ਲਈਏ ਮਤਲਬ ਕਿ ਹੁਣ ਮੈਂ ਇੰਨੇ ਦਿਨ ਬਾਅਦ ਆਵਾਂਗਾ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰਨਗੇ, ਉਹ-
ਉਹ ਗੱਲ ਠੀਕ ਹੈ ਸਰਕਾਰ ਦੀ ਵੀ ਗੱਲ ਠੀਕ ਹੈ। ਅਤੇ ਉੱਥੋਂ ਕੌਣ ਫੋਨ ਨਹੀਂ ਕਰਿਆ ਤੁਹਾਨੂੰ ਸਹੀ ਗੱਲ ਹੈ ਜਿਵੇਂ ਤੁਸੀਂ ਸਰਕਾਰ ਪ੍ਰਾਈਵੇਟ ਜੋਬ 'ਚ ਟਾਈਮਿੰਗ ਹੁੰਦੀ ਹੈ ਕਿ ਪੰਜ ਪੰਜ ਵਜੇ ਤੁਸੀਂ ਵਿਹਲੇ ਹੋ ਜਾਓਗੇ। ਗੌਰਮੈਂਟ ਜੋਬ ਚਲਦੀ ਹੈ ਦੇਰ ਤੱਕ ਚਲਦੀ ਹੈ। ਹਨਾ ਜੀ।
ਨਹੀਂ ਇਹਦੀ ਗੌਰਮੈਂਟ ਜੋਬ ਕਿਸ ਤਰ੍ਹਾਂ ਚੱਲਦੀ ਐ।
ਹਾਂਜੀ ਉਹ ਸਹੀ ਗੱਲ ਹੈ ਸ਼ਨੀਵਾਰ ਜੇ ਬੈਂਕ ਬੈਂਕ ਵੇਖ ਲੋ ਤੁਸੀਂ ਪ੍ਰਾਈਵੇਟ ਬੈਂਕ ਚ ਉਥੇ ਹੁੰਦੀ ਹੈ।
ਹਾਂਜੀ ਹਾਂਜੀ ਹਾਂਜੀ। ਬਟ ਇਹਦੇ ਉਥ ਸਾਨੂੰ ਗੌਰਮੈਂਟ ਜੋਬ ਫੈਸਿਲਿਟੀ ਵੀ ਬਹੁਤ ਮਿਲਦੀਆਂ।
ਉਹ ਤਾਂ ਗੱਲ ਠੀਕ ਹੈ ਬਹੁਤ ਸਪੈਸ਼ਲਿਟੀ ਮਿਲਦੀ ਸਾਨੂੰ
ਹਾਂਜੀ ਹਾਂਜੀ।
ਫੈਸਿਲਿਟੀ ਦੋਨੋ ਜ ਮਿਲਦੀਆਂ ਨੇ ਓ ਤੇ ਫੀਸ ਪੈਹੇ ਵੀ ਜ਼ਿਆਦਾ ਹੁੰਦੇ, ਬਹੁਤ ਜ਼ਿਆਦਾ। ਇਥੇ ਹੋਰ
ਮੈਂ ਤੇ, ਇਹ ਪ੍ਰੇਸ਼ਰ ਬਹੁਤ ਹੁੰਦਾ ਏਦੇ ਤੇ। ਤੁਸੀਂ ਦੇਖੋਗੇ, ਤੁਹਾਨੂੰ ਕੰਮ ਵੀ ਬਹੁਤ ਜ਼ਿਆਦਾ ਹੋਟਲ ਦਾ ਇਨ੍ਹਾਂ ਦਾ, ਠੀਕ, ਨੌਕਰੀ ਵੀ ਓ ਸੈਲਰੀ ਵੀ ਘੱਟ ਹੋਏਗੀ।
ਹਾਂ। ਸੈਲਰੀ ਤੇ ਘੱਟ ਹਏਗੀ, ਤੁਹਾਨੂੰ ਮੈਂ ਪਹਿਲੀ ਦੱਸਿਆ, ਸੈਲਰੀ ਤੇ ਘੱਟ ਹਏਗੀ। ਹਾਂਜੀ-ਹਾਂਜੀ, ਉਹ ਬਹੁਤ ਸ ਫਾਇਦਾ, ਫਾਇਦਾ ਵੀ ਗੌਰਮੈਂਟ, ਗੌਰਮੈਂਟ ਜੋਬ ਮਿਲਦੀ ਵੀ ਬੜੀ ਮੁਸ਼ਕਿਲ ਹੈ ਤੁਹਾਨੂੰ, ਪੇਪਰ ਕਲੀਅਰ ਕਰਨੇ ਏਂ ਬਹੁਤ ਜਿਆਦਾ। ਪੇਪਰ ਕਲੀਅਰ ਕਰੋ, ਅੱਜ ਕੱਲ ਪੇਪਰ ਦੇ ਹੀ ਭਾਈ ਸਾਬ ਪੈਸੇ ਤੇ ਪੇਪਰ ਵਿੱਕੀ ਜਾਂਦੇ ਪਏ ਨੇ ਜੀ, ਲੀਕ ਹੋਈ ਜਾਂਦੇ ਪਏ ਨੇ, ਨੀਟ ਵਗੈਰਾ ਦੇ ਹੈਨਾ ਜੀ, ਵੱਡੇ ਵੱਡੇ ਰੇਲਵੇ। ਉਹ ਤੇ ਗੱਲ ਠੀਕ ਹੈ, ਤੁਸੀਂ ਪੇਪਰ ਕਲੀਅਰ ਕਰਦੇ ਬੜੀ ਦੇਰ ਲੱਗ ਜਾਂਦੀ ਹੈ, ਰੇਲਵੇ ਵਗੈਰਾ। ਹੋਰ ਬਹੁਤ ਸਿਸਟਮ ਹੈਗਾ ਪ੍ਰਾਈਵੇਟ ਜੋਬ ਵੀ ਵਧੀਆ ਭਾਈ ਕਿ ਹੁੰਦਾ ਸੀ। ਤੁਸੀਂ ਏ ਸੀ ਏ ਲਾ ਲਓ। ਸੀ ਏ, ਸੀ ਏ ਵੇਖਲੋ, ਸੀ ਏ ਦੇ ਸਾਇਨ ਸਾਇਨ ਹੀ ਸੁਨੈਨਾ ਜੀ, ਸੀ ਏ ਦੇ ਸਿਰਫ ਸਾਈਨ-ਸਾਈਨ ਦੇ ਪੰਜ ਹਜ਼ਾਰ ਰੁਪਏ, ਹੈਂ, ਸਹੀ ਗੱਲ ਹੈ।
ਉਹਦੇ ਵਾਸਤੇ ਸਾਨੂੰ ਵੀ ਪੇਪਰ ਵੀ ਦੇਣਾ ਪੈਂਦਾ, ਸਾਡੀ ਕਿਸਮਤ ਹੋਵੇ ਵੀਰ ਜੀ ਤਾਂ ਸਾਨੂੰ ਮਿਲਦੀ ਜੋਬ।
ਤੁਸੀ ਪ੍ਰਾਈਵੇਟ ਜੋਬ ' ਚ ਜਾਓਗੇ, ਓਥੇ ਤੁਹਾਨੂੰ ਪਹਿਲੇ ਇੰਟਰਵਊ ਦੇਣਾ ਪਵੇਗਾ। ਇਟਰਵਿਊ ਤੁਹਾਡਾ ਕਲੀਅਰ ਹੋਏਗਾ, ਪੇਪਰ ਵੀ ਚੈਸ ਕੁੱਝ ਵੀ ਲੈ ਸਕਦੇ ਨੇ, ਟੈਸਟ ਵੀ ਲੈ ਸਕਦੇ ਨੇ ਕਲੀਅਰ ਹੋਏਗਾ ਤੇ ਤੁਸੀਂ ਨੌਕਰੀ ਫਿਰ ਕਰ ਸਕਦੇ ਹੋ, ਜੇ ਤੁਹਾਨੂੰ ਟ੍ਰੇਨਿੰਗ ਆਏਂਗੀ, ਟ੍ਰੇਨਿੰਗ ਤੇ ਲਾਏਂਗੇ ਫੇਰ ਤੁਹਾਨੂੰ ਸਿੱਧਾ ਕੰਮ ਤੇ ਜੋਬ ਚ ਲਾਏਂਗੇ ਹੈਨਾ ਜੀ।
ਹਨਾ ਵੀਰੇ।
ਹਾਂਜੀ ਸਹੀ ਗੱਲ ਹੈ, ਹੁਣ ਗੋਰਮੈਂਟ ਜੋਬ ਵੇਖ ਲਓ, ਗੋਰਮੈਂਟ ਜੋਬ ਤੁਸੀਂ ਪਹਿਲੇ ਪੇਪਰ ਕਲੀਅਰ ਕਰਵਾਓਗੇ ਫ਼ੇਰ ਟ੍ਰੇਨਿੰਗ ਤੇ ਜਾਓਗੇ। ਪੇਪਰ ਕਲੀਅਰ ਕਰਦੇ ਕਰਦੇ ਬੰਦੇ ਅੱਜ ਕੱਲ੍ਹ ਇੱਕ ਨੰਬਰ ਤੋਂ ਰਹਿ ਜਾਂਦੇ ਨੇ। ਮੇਰੀ ਭੈਣ ਸੀ ਜਿਵੇਂ ਉਹ ਪੁਲਿਸ ਚ, ਪੁਲਿਸ ਦੀ ਉਹ ਦੇ ਰਹੀ ਸੀ। ਵਾਰੀ ਇੱਕ ਦੋ, ਦੋ ਵਾਰੀ ਉਹਨੇ ਪੇਪਰ ਦਿੱਤਾ। ਦੋਨਾਂ ਚ ਪਾਸ ਹੋ ਜਾਂਦੀ, ਪੇਪਰ ਚ ਇੱਕ ਨੰਬਰ ਤੇ ਰਹਿ ਜਾਂਦੀ। ਅੱਜ ਕੱਲ੍ਹ ਤੁਸੀਂ ਵੇਖ ਲੋ, ਉਸ ਚ ਬੜਾ ਸਿਆਪਾ, ਕਾਸਟ ਕਾਸਟ ਦੇ ਰਿਲੇਟਿਡ ਦਾ ਬਹੁਤ ਜਿਆਦਾ ਸਿਆਪਾ ਪਿਆ ਤੁਸੀਂ ਜਨ ਜਰਨਲ ਜਰਨਲ ਦੇ
ਹਾਂਜੀ ਹਾਂਜੀ।
ਹਾਂਜੀ। ਹਾਂਜੀ, ਵੀਰਾਂ ਜੀ ਸਹੀ ਗੱਲ ਐ। ਅਰੇ ਕਿਸੀ ਮੇ ਆ ਚੁਕਾ। ਹਾਂਜੀ ਹਾਂਜੀ, ਮੈਂ ਤੁਹਾਨੂੰ ਓਦੇ ਚ ਕਿ ਨਾਮ ਏ ਤੁਹਾਨੂੰ ਪੇਪਰ ਬਹੁਤ ਕਲੀਅਰ ਕਰਨੇ ਪੈਂਦੇ ਨੇ। ਜਿਵੇ ਤੁਹਾਡੀ ਕਾ ਕਾਸਟ ਵੀ ਸਹੀ ਹੈਗੀ, ਤੁਹਾਡਾ ਨੰਬਰ ਵੀ
ਹਾਂਜੀ ਹਾਂਜੀ ਹਾਂਜੀ, ਅੱਜ-ਕੱਲ੍ਹ ਵੀ ਬੰਦੇ ਬੱਚੇ ਬੱਚੇ ਜੇ ਬੰਦੇ ਮੇਰੀ ਭੈਣ ਜਿਵੇਂ ਇੱਕ ਨੰਬਰ ਤੇ ਰਈ ਕਿ ਔ ਹੈਗੀ ਸੀ ਜਰਨਲ ਹੈਗੀ ਸੀ ਓਨੇ ਐਸ ਸੀ ਐ
ਹਾਂਜੀ। ਹਾਂਜੀ ਹਾਂਜੀ। ਨਾਲੇ ਫੇਰ ਔ ਸਕੀਲਸ ਵੀ ਈਹੋ ਜੀ ਆਣੀ ਚਾਹੀਦੀਆਂ। ਹਨਾ ਵੀਰੇ। ਸਕਿੱਲ ਦਾ ਵੀ ਚੱਕਰ ਪੈਂਦਾ
ਹਾਂਜੀ, ਔ ਨੈਟਵਰਕ ਇਸ਼ੂ ਹੋ ਰਿਐ ਭਾਜੀ ਕੋਲ ਤੁਸੀਂ ਵੀ ਹਾਂਜੀ ਹਾਂਜੀ, ਬੋਲੋ ਬੋਲੋ ਮੈਂ ਜਿਵੇ ਕਹਿ ਰਿਆ ਥੋਨੂੰ ਜੇ ਸਰ ਸਰਕਾਰੀ ਜੌਬ ਪ੍ਰਾਈਵੇਟ ਜੋਬ ਵਿਚ ਏਹੋ ਈ ਹੁੰਦਾ ਕੰਮ ਆ ਦੱਸਿਆ ਹੁਣ ਮੈ ਉਹਨੂੰ। ਹਾਂਜੀ, ਔਏ ਔ ਵੇਖਲੋ। ਇੰਟਰਵਿਊ ਵੀ ਲੇ ਰਹਾ ਵਈ ਏ ਮੇਰੀ ਭੈਣ ਐਸੀ ਹੁੰਦੀ ਏ ਵੇਐਰਾ ਤੇ ਹੁਣ ਤੇ ਔ ਕਲੀਅਰ
ਹਾਂਜੀ, ਹਾਂਜੀ। ਓਹਦੇ ਵਾਸਤੇ ਫਿਰ ਸਾਡੇ ਕੋਲ ਸਕਿੱਲਸ ਹੋਣੀ ਚਾਹੀਦੀਐ, ਹਰ ਚੀਜ਼ ਹੋਣੀ ਚਾਹੀਦੀ ਏ।
ਸਕਿਲ ਤੋ ਹੋਈ ਗੀ ਸਕਿਲ ਰਹੇ ਤਦ ਤੁਸੀਂ ਕੁਛ ਕਰ ਪਾਓਗੇ। ਅਸੀ ਤੇ ਪੜ੍ਹਾਈ ਵੀ ਬੰਦੇ ਪੈਂਤੀ- ਪੈਂਤੀ ਸਾਲ ਲੱਗ ਜੇ ਜਿਵੇਂ ਸੀਏ ਦੀ ਪੜ੍ਹਾਈ ਔ ਬੁੱਡੇ ਹੋ ਜਾਂਦੇ ਨੇ ਸੀਏ ਕ ਪੇਪਰ ਦੇ ਕਲੀਅਰ ਕਰਦੇ- ਕਰਦੇ ਕਰ ਚਾਰ ਪਤਾ ਨੀ ਪੰਜ ਪੇਪਰ ਹੁੰਦੇ ਨੇ ਉਹਦੇ। ਹੈਨਾ ਜੀ ਮਤਲਬ ਜੇੜੇ ਬੰਦੇ ਬੁਢੇ ਜਾਂਦੇ ਨੇ, ਜਨੇ ਤੇ ਵੈਸੇ ਸਾਡੇ ਐਥੇ ਜਾਈ ਜੋਬਾ ਨੀ ਹੈਗੀਆਂ। ਐਥੋਂ ਡਿਗਰੀ ਕਰਕੇ ਤੁਸੀਂ ਬਾਰ ਤੇ ਛੱਲੋ। ਔਥੇ ਬੌਤ ਜੈਦਾ ਵੈਲਊ ਹੈਗੀ ਏ। ਅੱ ਇਥੇ ਸੀ ਏ ਦੀ ਵੈਲਯੂ ਘਟ ਏ, ਉਥੇ ਬਹੁਤ ਜ਼ਿਆਦਾ। ਹਾਂਜੀ,
ਹਾਂਜੀ,
ਬਹੁਤ ਜਾਦਾ ਵੈਲਯੂ
ਨਾਲ ਹਰ ਕੰਮ ਚ ਅੱਜ-ਕੱਲ ਸਕਿੱਲ ਚਾਹੀਦੀਆਂ।
ਸਕਿੱਲ ਤੇ ਹਰ ਕੰਮ ਹਰ ਕੰਮ ਚ ਚਾਹੀਦੀ ਮੇਰੇ ਸਾਭ ਨਾਲ ਕੰਮ ਚ ਜਿਹੜਾ ਮਰਜ਼ੀ ਤੁਸੀਂ ਕੰਮ ਬੋਲੋਗੇ ਗੱਲ ਸਕਿੱਲ ਚਾਹੀਦਾ ਜ ਨੋ ਨ ਜਿਵੇਂ ਹੁਣ ਤੁਸੀਂ ਪ੍ਰਾਈਵੇਟ ਜੋਬ ਚ ਆਓਗੇ ਜ ਤੁਸੀਂ ਉਹ ਕਰਨੀ ਹੈ ਕਿ ਨਾਮ ਆ ਅਕਾਂਊਟੈਂਟ ਦੀ ਜੋਬ ਕਰਨੀ ਹੈ ਤੁਹਾਨੂੰ ਟੈਲੀ ਆਉਣੀ ਚਾਹੀਦੀ ਹੈ ਪੂਰੀ ਚੰਗੀ ਤਰਾ। ਆਹ ਬਿਲ ਬੁਲ ਕੱਟਣ ਆਲੀ ਚਾਹੀਦੀ ਨੇ ਬਿਲ ਬਿਲ ਬੁਲ ਕੱਟਣ ਚ ਤੁਹਾਡੀ ਨੌਕਰੀ ਲੱਗ ਗਈ।
ਨਾਲੇ ਵੀਰੇ ਸਰਕਾਰੀ ਜੋਬ ਦਾ ਫਾਇਦਾ ਵੀ ਹੁੰਦਾ ਹੈ ਉਹ ਤੁਹਾਨੂੰ ਛੁਟੀਆਂ ਵਗੈਰਾ ਦੇ ਦਿੰਦੀਆਂ। ਐਪਲੀਕੇਸ਼ਨਜ ਚ
ਹਾਂਜੀ ਆ ਜਿਵੇ ਆਪਣੇ ਅੱਜ ਕੱਲ ਜਿਹੜੀ ਪ੍ਰਾਈਵੇਟ ਜੋਬ ਹੁੰਦੀ ਐ ਪ੍ਰਾਈਵੇਟ ਜੋਬ ਦੇਵੀ ਪੈਸੇ ਵਧੀਆ ਮਿਲਣਗੇ ਫੇਰ,
ਹਾਂਜੀ-ਹਾਂਜੀ, ਪ੍ਰਾਈਵੇਟ ਜੋਬ ਕਿਸਮਤ ਨਾਲ ਮਿਲਦੀ ਐ ਔ ਸੋਰੀ ਸੋਰੀ ਗਵਰਮੈਂਟ ਜੋਬ,
ਹਾਂਜੀ, ਗੋਰਮਿੰਟ ਜੋਬ ਤੋ ਮੁਸ਼ਕਿਲ ਐ। ਜੀ ਦੀ ਕਿਸਮਤ ਹੋਈ ਨਿਕਲੀ ਐ। ਹਨਾ ਜੀ, ਸਹੀ ਗੱਲ ਹੈ ਹੋਰ, ਸੁਣਾਓ?
ਦੇਖੋ ਹੁਣ ਪ੍ਰਾਈਵੇਟ ਜੋਬ ਦੀ ਸੈਲਰੀ ਬਹੁਤ ਹੈ ਪ੍ਰਾਈਵੇਟ ਜੋਬ ਵੀ ਛੋਟੀ ਤੇ ਛੋਟੀ ਹੋਵੇ। ਤਾਂ ਵੀ ਤੁਹਾਨੂੰ ਉਹਦੇ ਬਹੁਤ ਸਾਰੇ ਉਹ ਮਿਲ ਜਾਂਦੇ ਨੇ,
ਹਾਂਜੀ ਇਹ ਵੀ ਗੱਲ ਠੀਕ ਐ ਪ੍ਰ ਪ੍ਰਾਈਵੇਟ ਜੋਬ, ਤੇ ਪ੍ਰਾਈਵੇਟ ਕੰਮ ਕਰਾਣਗੇ ਕਰਾਣਗੇ ਮੈਨੇਜਰ ਵਗੈਰਾ ਤੁਹਾਨੂੰ ਧੱਕਾ ਦੇ ਕੇ ਤੁਸੀਂ ਕਰੋ। ਕਰਨਗੇ ਸਰਕਾਰੀ ਜੋਬ ਤੇ ਆਪਣਾ ਕੰਮ ਹੈ। ਜਿਵੇਂ ਮਰਜ਼ੀ ਕਰੋ ਢਿੱਲਾ ਕਰੋ ਹੈਰ ਉਹਨਾਂ ਦੀ ਲਾਸਟ ਡੇਟ ਹੁੰਦੀ ਹੈ ਜਦ ਤਕ ਕਰਦੀ ਹੀ ਕਰੋ ਤੁਸੀਂ ਪ੍ਰਾਈਵੇਟ ਜੋਬ ਜੋ ਕੰਮ ਕਰਨਾ ਉਹ ਕਰਨਾ ਹੀ ਪਏਗਾ ਹੁਣ ਜੇ ਸਰਕਾਰੀ ਸਕੂਲ ਲਾ ਲਓ।
ਗਵਰਮੈਂਟ ਜੋਬ ਦੇ ਮਲ ਮਿਨੀਮਮ ਸੈਲਰੀ ਪੱਚੀ ਤੀ ਤੀਹ ਹਜ਼ਾਰ ਤੇ ਹੈ ਹੀ ਹੈ। ਕਿਸੀ ਵੀ ਕੋਈ ਵੀ ਨੌਕਰੀ ਹੋਵੇ।
ਸਰਕਾਰੀ ਤੁਸੀਂ ਸਰਕਾਰੀ ਕਲਾਸ ਐਜੂਕੇਸ਼ਨ ਪੜ੍ਹ ਰਹੇ ਸਰਕਾਰੀ, ਸਰਕਾਰੀ ਸਕੂਲ ਚ ਸਾਨੂੰ-ਸਾਨੂੰ, ਪ੍ਰੋਵਾਈਡ ਬੜੀ ਚੀਜ਼ਾਂ ਕਰਦੇ ਨੇ, ਉਹ ਸਾਨੂੰ ਟੈਪ ਦੇਣਗੇ। ਪੜਨ ਆਸਤੇ ਟੈਬ ਦੇਣਗੇ ਹਨਾ ਜੀ ਬਹੁਤ ਕੁਝ ਦਿੰਦੇ, ਪ੍ਰਾਈਵੇਟ ਸਕੂਲ ਕੀ ਦਿੰਦਾ? ਸਪੋਜ ਹਨਾ ਜੀ, ਪ੍ਰਾਈਵੇਟ ਜੋਬ ਚ ਨੌਕਰੀ ਹੁੰਦੀ ਅ। ਵਰਦੀ ਸਰਕਾਰੀ ਜੋਬ ਚ ਵਰਦੀਆਂ ਨੀ ਹੁੰਦੀਆਂ ਮੇਰੇ ਹਿਸਾਬ ਨਾਲ, ਅਹੀ ਬਹੁਤ ਵਰਦੀ, ਦਾ ਵੀ ਹੈਨਾ ਜੀ।
ਸਰਕਾਰੀ ਜੋਬ ਛੋਟੀ ਤੇ ਛੋਟੀ ਹੋ ਆ ਯਾਰ, ਪਰ ਤੁਹਾਨੂੰ ਸੈਲਰੀ ਮਿਲਨੀ ਅ ਪ੍ਰੈਸ਼ਰ ਵੀ ਪ੍ਰੈਸ਼ਰ ਵੀ ਠੀਕ ਠਾਕ ਹੁੰਦਾ ਅ।
ਉਹ ਤੇ ਗੱਲ ਠੀਕੇ, ਪ੍ਰੈਸ਼ਰ ਤੇ ਹੁੰਦਾ ਹੀ ਹੁੰਦਾ।
ਹਾਂਜੀ ਜੀ, ਪ੍ਰਾਵੇਟ ਜੋਬ 'ਚ ਤਾਂ ਇਹ ਧੱਕਾ ਈ ਏ ਬਸ।
ਹੋਰ ਤੇ ਗੱਲ, ਠੀਕ ਹੈ ਤੁਹਾਡੀ। ਪ੍ਰਾਈਵੇਟ ਜੋਬ ਵੀ ਵਧੀਆ ਹੋਵੇ। ਗੱਲ ਤੇ ਵਧੀਆ ਏ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾ ਤੇ ਤੁਸੀਂ ਐਜੂਕੇਸ਼ਨ ਕਰੋਗੇ, ਤਦ ਹੀ ਤੁਹਾਡੀ ਵੈਲਊ ਹੈ। ਅੱਜ ਕੱਲ ਦੇ ਬੱਚੇ ਕੀ ਕਰਦੇ ਨੇ? ਕੋਈ ਨੀ ਇੱਥੇ ਵੈਸੇ ਤੇ, ਨੌਕਰੀ ਮਿਲ ਨਹੀ ਨਹੀ ਬਹੁਤ ਬੜੀ ਮੁਸ਼ਕਿਲ ਹੋ ਗਈ, ਮਿਲੇ ਜੋ ਬੱਚੇ ਐਮ ਸੀ, ਐਮ ਬੀ, ਕਰਕੇ ਵੇਲੇ ਬੈਠਦੇ ਨੇ ਅੱਜ ਕੱਲ, ਬੀ ਐੱਸ ਸੀ ਸੱਬ ਕੁਛ ਘਰੇ, ਵੇਲੇ ਬੈਠੇ ਹੋਏ ਨੇ
ਹਾਂਜੀ ਹਾਂਜੀ, ਹਾਂਜੀ ਵੀਰ ਹਾਂਜੀ।
ਸਈ ਕਹਿ ਰਿਆ ਮੈਂ, ਮਿਲਦੀ ਐ। ਵੀ ਹਜ਼ਾਰ ਰੁਪਏ ਸਬ, ਹੈਨਾ ਜੀ।
ਹਾਂਜੀ ਏਝੰ ਮੁੜੇਗੀ, ਹਾਂਜੀ ਹਾਂਜੀ।
ਹਾਂ, ਸਈ ਗੱਲ ਐ।
ਜਗਾਧਰੀ ਜੀ।
ਸਈ ਗੱਲ ਏ, ਜਿਵੇਂ ਜਿਨੀ ਮਰਜ਼ੀ ਜਗਾ ਲੋ।
ਹਾਂਜੀ ਹਾਂਜੀ, ਚੜੀ ਗਿਆ ਜੀ, ਅਬ ਤੋ। ਹਾਂਜੀ ਹਾਂਜੀ ਨਾ ਨਾ ਬੈਠਣਾ
ਮਿਲ ਹੀ ਜਾਏਗੀ ਮੇਰੇ ਹਿਸਾਬ ਨਾਲ ਪ੍ਰਾਈਵੇਟ ਜੋਬ, ਪ੍ਰਾਈਵੇਟ ਜੋਬ ਤੁਹਾਨੂੰ ਮਿਲ ਹੀ ਜਾਏਗੀ, ਖਾਲੀ ਜੋਬ ਤੇ ਬੜੀ ਮੁਸ਼ਕਿਲ ਨਾਲ ਮਿਲਦੀ, ਮੇਰੇ ਹਿਸਾਬ ਨਾਲ ਹੈਨਾ ਜੀ, ਹੈਲੋ, ਪ੍ਰਾਈਵੇਟ ਸਕੂਲ ਹਾਂ ਫਾਇਦਾ ਤੇ ਚਲੋ ਦੋਨਾਂ ਦੀ
ਹਾਂਜੀ ਹਾਂਜੀ, ਮ ਹਾਂਜੀ ਹਾਂਜੀ ਹਾਂਜੀ
ਹੈਲੋ, ਜੇ ਤੁਸੀਂ ਨਾਲ ਮੈਨ ਸਰਕਾਰੀ ਜੋਬ ਜ਼ਿਆਦਾ ਵਧੀਆ ਲੱਗਦੀ ਹੈ ਨਾ ਜੀ ਹਾਂਜੀ ਮੈਂ ਵੀ
ਹੈਲੋ, ਚਲੋ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਚਲੋ ਠੀਕ ਹੈ
ਹਾਂ
ਠੀਕ ਹੈ ਅੰਕਲ ਜੀ,